ਜੀ। ਸਤਿ ਸ਼੍ਰੀ ਅਕਾਲ ਬਾਈ ਜੀ।
ਸਸ ਸ਼੍ਰੀ ਕਾਲ ਜੀ। ਸਸ ਸ਼੍ਰੀ ਕਾਲ। ਬਸ ਮਿਲ ਨੀਂ ਰਿਹਾ ਸੀ ਫੋਨ। ਤੁਹਾਨੂੰ।
ਚਲਾ ਯਾਰ ਬੜੀ ਦੇਰ ਬਾਅਦ ਫੋਨ ਲਗਾਇਆ ਵਾ।
ਉਹ ਬਸ ਪਤਾ ਨੀ ਕੀ ਆਈ ਜਾਂਦਾ ਪਿਆ ਸੀ। ਮੈਸਜ ਉਹੀ ਆਈ ਜਾਂਦਾ ਪਿਆ ਸੀ ਮੈਂ ਕਿਹਾ
ਹਾਂ। ਕਈ ਵਾਰ ਨਾ ਰੁੱਕ ਕੇ ਹਾਂ, ਆਪ ਦੋ ਕੁ ਮਿੰਟ ਦਾ ਗੈਪ ਪਾ ਲਿਆ ਕਰੋ।
ਹਾਂ ਆਹ ਚੱਕਰ ਪੈ ਗਿਆ ਨਾ। ਹੁਣ ਨਾਲ ਦੇ ਨਾਲ ਈ। ਹਾਂ- ਹਾਂ ਬਿਲਕੁਲ- ਬਿਲਕੁਲ
ਹਾਂ, ਹੋਰ ਬੱਸ ਚੜਦੀ ਕਲਾ, ਤੁਸੀਂ ਸੁਣਾਓ?
ਚਲੋ ਚੰਗੀ ਗੱਲ ਐ ਜੀ, ਹੋਰ ਕੀ ਕਰਦੇ ਪਏ ਸੀ ਇਸ ਟਾਈਮ?
ਇਸ ਟਾਈਮ ਟਰੈਵਲ
ਠੀਕ ਏ- ਠੀਕ ਏ। ਵਧੀਆ- ਵਧੀਆ।
ਹੂੰ, ਜਾਣ ਡੇ ਹੀ ਪਰ ਘਰ, ਥੋੜੀ ਕੂ ਵਾਟਤੀ ਰੈ ਗੇਆ।
ਅੱਛਾ, ਅੱਛਾ ਘਾਰ ਤੋਂ ਕਿੰਨਾ ਦੂਰ
ਬਾ ਜਿੰਨਾ ਚਿਰ ਨੂੰ ਗਾਲ ਹੁੰਦੀ ਪਈ ਓਨਾ ਚਿਰ ਨੂੰ ਆਪਾਂ ਪੋਂਚ ਜਾਣਾ ਵਾ
ਠੀਕੇ, ਠੀਕੇ ਤੇ ਕਿੰਨਾ ਟੈਮ ਲੱਗ ਜਾਂਦਾ ਘਰ ਪੋਂਚਣ ਨੂੰ
ਘਰ ਪੋਂਚਣ ਨੂੰ ਲਾਗ ਜਾਂਦਾ ਵਾ ਡੇਢ ਕੁ ਘੰਟਾ
ਅੱਛਾ, ਅੱਛਾ ਬੜੀ ਦੂਰ ਹੀ ਕਰਦੇ ਓ
ਹਾਂ
ਹਾਂ ਬੋਲ, ਠੀਕੇ ਠੀਕੇ।
ਹੂੰ, ਡੇਲੀ ਦਾ ਅਪ ਡਾਊਨ, ਸਵੇਰੇ ਕਿੰਨੇ ਵਜੇ ਨਿਕਲਦੇ ਓ?
ਮੈਂ ਨਿਕਲ ਆਨਾ ਸਾਢੇ ਸੱਤ ਵਜੇ।
ਸਵੇਰੇ?
ਹਾਂਜੀ।
ਠੀਕੇ, ਠੀਕੇ, ਠੀਕੇ, ਠੀਕੇ। ਤੇ ਕੀ ਇਸ ਟਾਈਮ ਕੀ ਆਂਦੀ ਏ, ਇਸ ਟਾਈਮ ਕੀ ਆੜਤੀ ਕੀ ਆਦਾ ਪੇਸ਼? ਕਮਾਲੇ।
ਏਸ ਟੈਮ ਤਾਂ ਏ, ਅਰਾਈਵਲ ਤਾਂ ਕੁਛ ਨੀ ਆ, ਅਰਾਈਵਲ ਵੈਹੇ ਕਣਕ ਦੀ ਹੈਗੀ ਉ।
ਅੱਛਾ ਜੀ।
ਕਣਕ ਦੀ ਹੈਗੀ ਆ, ਆਪਣੇ ਹਾਂਜੀ, ਤੇ ਸਰਕਾਰੀ ਜੜਾ ਹੈਗਾ ਣਾ, ਰੇਟ ਸਰਕਾਰੀ ਰੇਟ ਓ ਹੈ ਸਤਾਈ ਸੌ ਪਚਾਨਵੇਂ।
ਸਤਾਈ ਸੋ ਪਚਾਨਵੇਂ।
ਹਾਂਜੀ, ਬਟ ਜੜਾ ਪ੍ਰਾਈਵੇਟ ਆ ਹਨਾ, ਜੜੀਆਂ ਕੰਪਨੀਆਂ ਪ੍ਰਾਈਵੇਟ ਆ ਜਾਂ ਜੜੀਆਂ ਦੀਆਂ ਪੱਕੀ ਦੀ ਆੜਤ ਪ੍ਰਾਈਵੇਟ ਦੀ ਆ ਹਨਾਂ, ਪੱਕੀ ਦੀ ਆੜਤਾਂ ਓ ਚੌਵੀ ਸੌ ਨੂੰ, ਸਾਢੇ ਚੌਵੀ ਸੌ ਨੂੰ, ਹਾਦ ਪੱਚੀ ਸੌ ਤੱਕ ਲੈ ਲੈਂਦਾ ਵਾ।
ਅੱਛਾ ਜੀ।
ਕਿਸਾਨ ਨੂੰ, ਜੜਾ ਫੈਦਾ ਹੈਗਾ ਵਾ, ਓ ਹੈਗਾ ਵਾ ਸਰਕਾਰੀ ਰੇਟ ਤੇ।
ਸਰਕਾਰੀ ਰੇਟ ਤੇ।
ਹਾਂ।
ਠੀਕੇ, ਠੀਕੇ ਸਰਕਾਰੀ ਰੇਟ ਸਤਾਈ ਸੌ ਏ?
ਹਾਂ, ਸਤਾਈ ਸੌ ਪਚਾਨਵੇਂ। ਅਠਾਈ ਸੌ ਮਾਨਦੋ ਯਾਰਾ, ਹਾਂ।
ਠੀਕੇ।
ਰੇਟ ਵਧੀਆ ਵਾ ਸਰਕਾਰੀ ਰੇਟ ਏ। ਪਰ ਓ ਪਰ ਸਰਕਾਰੀ ਰੇਟ ਚ ਏਦਾਂ ਨਾ ਯਾਰ, ਓ ਮਾਲਵੀ ਸਰਕਾਰ ਕਾਰ ਨਾ, ਗੱਡੇ ਪ੍ਰੋਵਾਈਡ ਕਰਵੋਂਦੀ ਏ। ਓ ਗੱਟੇ ਨੀ ਆ ਰੇ।
ਅੱਛਾ, ਅੱਛਾ।
ਹਾਂ ਜੇ ਉਹ ਗੱਟੇ ਆ ਜਾਣ ਤੇ, ਜੜਾ ਕਿਸਾਨ ਆ ਓਨੂੰ ਉਡੀਕ ਨਾ ਕਰਨੀ ਪਵੇ ਏਨੀ।
ਬਿਲਕੁਲ, ਬਿਲਕੁਲ, ਬਿਲਕੁਲ। ਠੀਕੇ, ਟੀਕੇ। ਚਮ ਕਿਉਂ ਕੱਟ ਰੀ ਏ? ਵਨਜੀਰੀ ਨੀ ਲੱਗੀ ਇਸ ਟਾਈਮ?
ਹੈਂ।
ਇਸ ਤਾਂ ਤੇ ਜੀਰੀ ਦਾ ਸ ਟੈਮ ਏ ਲੱਗਣ ਦਾ।
ਜੀਰੀ-ਜੀਰੀ, ਜੀਰੀ-ਜੀਰੀ ਕਹਿੰਦੇ ਹੋ?
ਜੀਰੀ, ਚਾਵਲ।
ਅੱਛਾ-ਅੱਛਾ, ਚਾਵਲ-ਚਾਵਲ ਠੀਕ ਹੈ-ਠੀਕ ਹੈ ਹਾਂ ਨਈ ਸਾਡੇ ਕੀ ਗੱਲ ਆ, ਅਸੀਂ ਮੰਨ ਵੇ ਸਾਡੇ ਸਟੇਟ ਰਾਜਸਥਾਨ ਆ ਸਾਡੇ ਚਾਵਲ ਨੀ ਹੋਨੇ ਗੇ।
ਅੱਛਾ-ਅੱਛਾ।
ਕਿਉਂਕਿ ਇੱਧਰ ਪਾਨੀ ਘੱਟ ਹੈ ਜੇ ਪਾਨੀ ਕੱਟ ਹੈ, ਪਾਨੀ ਕੱਢਦੇ ਹਾਂ ਤੇ ਖਾਰਾ ਪਾਨੀ ਆਉਂਦਾ ਵਾ।
ਹਾਂ।
ਏ ਚਾਵਲ ਨੀ ਬੀਜਦੇ ਏਧਰ।
ਠੀਕ ਐ-ਠੀਕ ਐ ਏਧਰ ਕੀ-ਕੀ ਬੀਜਆ ਜਾਂਦਾ?
ਏਧਰ ਬੀਜਿਆ ਜਾਂਦਾ ਵਾ ਸਰੋ।
ਸਰੋਂ ਜਾਦਾ ਸਰੋਂ, ਸਰੋਂ ਮਤਲਬ ਹੀ ਘੱਟ ਪਾਨੀ ਮੰਗਦੀ ਏ।
ਹਾਂ ਘੱਟ ਪਾਨੀ ਮੰਗਦੀ ਉਹ ਵੈਹੇ। ਉਹ ਕਰ ਲੈਂਦੇ ਆ ਅਰਜਸਟ। ਸਰ੍ਹੋਂ, ਬਾਜਰਾ।
ਹੂੰ-ਹੂੰ ਠੀਕ ਐ।
ਤੇ ਹੈ ਨਈ-ਨਈ ਕੇਲਾ ਨਈ-ਨਈ ਵੈਹੇ ਮੈਂ ਨੀ ਸੁਣਿਆ ਕੇਲੇ ਬਾਰੇ। ਇਧਰ ਆ ਤੇ ਦੀ ਜੋਬ
ਹੂੰ
ਜੋ ਦੀ ਫਸਲ ਵੀ ਵੈਹੇ ਸਸਤੀ ਆ ਤੇ ਵੈਹੇ ਉਹ ਇਨਾ ਗਰ- ਕੁਛ ਨੀ ਕਰਨਾ ਪੈਂਦਾ। ਜੋ ਲੋਣ ਨੂੰ ਤੇ ਕਿਉਂਕਿ ਆਪਾਂ ਲਾ ਕੇ- ਛੱਡ ਤੇ ਉਹਨੇ ਮਲ ਵੀ ਆਪਦੇ ਆਪ ਹੀ ਹੋ ਜਾਣਾ ਵਾ ਤੇ ਇਹ ਰੇਟ ਵੀ ਬੋਹਤ ਘੱਟਾ ਆ ਜੋ ਦਾ। ਤੈਨ ਮੈਂ ਸਹੀ ਦਸਾ। ਇਹ ਮੰਨ ਲ ਵੀ, ਅਠਾਰਾਂ ਸੌ, ਉੱਨੀ ਸੌ, ਹੱਦ ਦੋ ਹਜ਼ਾਰ ਤੱਕ ਵਿਕਜੇ ਤਾਂ ਵਿਕਜੇ। ਬਾਈ ਸੌ ਤੱਕ ਵੇਕ ਜੇ ਤੇ ਵੇਕ ਜੇ ਨਈ ਤਾਂ ਮਾਲਵੇ ਦਾ ਹੱਦ ਰੇਟ ਅਠਾਰਾਂ ਸੌ, ਉੱਨੀ ਸੌ ਬ ਬਾਸ ਇਨਾ ਹੀ ਚੱਲਣ ਡਿਆ ਵਾ।
ਠੀਕ ਏ-ਠੀਕ ਏ, ਠੀਕ ਏ।
ਕਿਉਂਕਿ ਇਹਨਾਂ ਨੇ ਜੇੜੀ ਫਸਲ ਉੱਗਦੀ ਆ ਉਹ ਮੰਨ ਬੀ ਆ ਉੇ ਹੁਣ ਜਿਵੇਂ ਮਸਟਰ ਆ ਹਣਾ ਸਰੋਂ ਆ। ਤੇ ਮੰਨ ਲੋ ਵੀ ਏ ਸਰੋਂ ਹੈਗੀ ਆ ਤੇ ਸਰੋਂ ਤੋਂ ਹਨਾ ਕਿੰਨੀਆਂ ਚੀਜ਼ਾਂ ਬੰਦਿਆ ਇਕ ਤੇ ਤੇਲ ਮਿਲਦਾ ਵਾ।
ਠੀਕ ਐ।
ਏਕ ਆਪਾਂ ਨੂੰ ਖਾਲ ਮਿਲਦੀ ਹੈ ਹਨਾ ਦੋ ਚੀਜ਼ਾਂ ਹੋਗਈਆਂ ਨਾ ਤੇ ਇਹ ਤਾਂ ਤੇ ਏਦਾ ਰੇਟ ਵੀ ਫੇਰ ਪਚੱਤਰ ਸੌ, ਅਠੱਤਰ ਸੌ ਨੂੰ ਆ।
ਹਾਂ-ਹਾਂ।
ਅਸੀਂ ਐਤਕਾਂ ਪਰਚੇਜ ਕੀਤੀ ਸੀ ਚੁਹੱਤਰ ਸੌ ਇਕਤਾਲੀ ਰੁਪਈਏ।
ਅੱਛਾ।
ਹਾਂ, ਤੇ ਸਰੋ ਵੀ ਸਾਡੀ ਹੈਗੀ ਆ ਵੀ ਅਸੀਂ ਹਨਾ ਸੇਲ ਕਰਦੀਏ ਵਧੀਆ। ਜਾਂ ਸਾਡੀੇ ਨਾ ਟੋਲੂ ਪੋਣ ਦੀ ਸਕੀਮ ਆ।
ਠੀਕ ਐ, ਠੀਕ ਐ।
ਕੋਲੂ ਲਾ ਲਈਏ ਤੇ ਆਪਦਾ ਬ੍ਰੈਂਡ ਆਪਾਂ ਔਰਗਨਾਈਜੇਸ਼ਨ ਕਰੀਏ।
ਠੀਕ ਐ-ਠੀਕ ਐ, ਠੀਕ ਐ। ਬਿਲਕੁਲ-ਬਿਲਕੁਲ।
ਹਾਂ, ਉਹ ਮੱਲ ਅ ਸਕਸੈਸ ਵੀ ਹੋਜੂਗਾ ਉਹ।
ਅੱਛਾ, ਅੱਛਾ, ਅੱਛਾ।
ਜੇ ਆਪਾਂ ਕੰਮ ਲਾਉਣਾ
ਤੇ ਪਾਣੀ ਨਿਕਲ ਜਾਂਦਾ ਉੱਥੋਂ? ਰਾਜੇਸਤਾਨ ਚ ਬੰਦਰ ਜ਼ਮੀਨ ਤੇ ਸੁੱਕਾ ਪਿਆ ਹੁੰਦਾ ਫ
ਨਿਕਲ ਜਾਂਦਾ ਵਾ ਹੋਰ ਕਰੀ ਜਾਂਦੇ ਆ ਨਿਕਲ ਜਾਂਦਾ ਜਿੰਨਾ ਬੋਰ ਕਰਦੇ ਪਰ ਖਾਰਾ ਪਾਣੀ ਆਉਂਦਾ ਵੱਡੇ ਪਰਾ ਇੱਥੇ।
ਅੱਛਾ ਕਿੰਨਾ ਫੁੱਟ ਜਾਂਦਾ ਐ ਬੋਰ?
ਬੋਰ ਬੜੇ ਫੁੱਟ ਜਾਂਦਾ ਵਾ ਮੈਨੂੰ ਧਿਆਨ ਤਾਂ ਨਹੀਂ ਗਾ ਪਰ ਬੜੇ ਫੁੱਟ।
ਡੇਢ ਸੌ।
ਉੱਪਰ।
ਇਸ ਤੋਂ ਵੀ ਉੱਪਰ ਇੱਥੇ ਇੱਥੇ ਸੱਠ ਸੱਠ ਤੇ ਇੱਥੇ ਆ ਜਾਂਦਾ ਐ ਚਾਲੀ ਪੰਤਾਲੀ ਤੇ ਆ ਜਾਂਦਾ ਮਗਰ ਖਾਰਾ। ਗੰਦਾ ਪਾਣੀ ਆਂਦਾ ਬਸ ਸੱਠ ਸੱਤਰ ਤੇ ਜਾ ਕੇ ਸਾਫ਼
ਕਿੱਧਰ, ਪੰਜਾਬ ਅੱਛਾ ਹਰਿਆਣਾ, ਨਹੀਂ ਪੰਜਾਬ ਤਾਂ ਮਿੱਠਾ ਪਾਣੀ
ਆਹੋ ਇਧਰ ਇਧਰ ਇੰਡਸਟਰੀ ਏਰੀਆ ਹਰਿਆਣੇ ਚ
ਅੱਛਾ-ਅੱਛਾ।
ਹੁੰ, ਸਾਰਾ ਭਾਂਡਾ ਇੱਧਰੋਂ ਹੀ ਤੇ ਆਂਦਾ ਇੱਧਰ ਜਾਂਦਾ ਜਿਹੜਾ।
ਅੱਛਾ।
ਹੁੰ। ਇਹ ਭਾੰਡਾ ਮਸ਼ਹੂਰ ਭਾੰਡਾ। ਠੀਕ ਠੀਕ ਤੇ ਅਸੀਂ ਮੈਂ ਪਿੱਛੇ ਗਿਆ ਸੀ ਹਜ਼ੂਰ ਸਾਹਿਬ
ਅੱਛਾ।
ਹਾਂ, ਹਜ਼ੂਰ ਸਾਹਿਬ ਵੀ ਸਮਝ ਲੋ ਉੱਥੇ ਵੀ ਬਰਸਾਤ ਇਹ ਪਾਣੀ ਤੇ ਹੈਗਾ ਨੀ ਘੱਟ ਹੈਗਾ ਉੱਥੇ ਵੀ ਬਰਸਾਤ ਦੇ ਨਾਲ ਹੀ ਹੁੰਦੀ ਪਈ ਬਸ ਖੇਤ ਜਿਹੜੀ ਹੁੰਦੀ ਪਈ ਏ ਬਰਸਾਤੀ ਬਰਸਾਤੀ ਨਾਲ ਹੀ ਹੁੰਦੀ ਪਈ ਏ।
ਬਰਾਨੀ ਖੇਤੀ ਵੀ ਠੀਕ ਆ ਬਰਾਨੀ ਖੇਤੀ ਆਏ ਆ ਵੀ ਛੋਲੇ ਬੀਜ ਤਾਂ ਵਧੀਆ ਯਾਰ।
ਹਾਂ ਉਹਥੇ ਬਸ ਮੈਂ ਦੇਖੀ ਐ ਕਿ ਦਾਲਾਂ ਦੁਲਾਂ ਹੀ ਲੱਗਦੇ ਪਏ ਨੇ। ਮਗਰ ਉਹ ਕਹਿੰਦੇ ਪਾਣੀ ਨੀ ਆ ਪਾਣੀ ਦਾ ਬਤਲ ਇੱਕ ਹੋਦੀ ਬਣਾਈ ਹੋਈ ਸੀ ਉਹਨਾਂ ਨੇ ਵੱਡੀਆਂ ਵੱਡੀਆਂ। ਠੀਕ ਐ, ਸੈਇਡ ਤੇ ਉਹਨਾ ਨੇ ਪੰਨੀ ਲਗਾ ਕੇ
ਹਾਂ।
ਵੱਡੇ ਵੱਡੇ ਟੋਏ ਬਣਾ ਕੇ ਖੋਦ ਕੇ ਨਾ ਤਲਾਬ ਜੇ ਉਹਨਾਂ ਦੇ ਚਾਰੋ ਤਰਫ ਪੰਨੀ ਲਗਾ ਤੀ ਸੀ, ਪੰਨੀ ਲਗਾਈ ਹੋਈ ਸੀ। ਕਿ ਪਾਣੀ ਪਾਣੀ ਥੱਲੇ ਨਾ ਜਾਵੇ ਜਮੀਨ ਦੇ ਅੰਦਰ ਨਾ ਵੜੇ। ਪਾਣੀ ਦੇ ਵਿੱਚ ਉਹ ਬਰਸਾਤ ਆਂਦੀ ਰਹਿੰਦੀ ਸੀ ਹਰ ਪੰਦਰਾਂ ਮਿੰਟ ਬਾਅਦ ਬਰਸਾਤ ਆਂਦੀ ਸੀ ਉਥੇ।
ਅੱਛਾ ਉਹਨਾਂ ਨੇ ਵੀ ਆਪਦਾ ਸਿਸਟਮ ਕੀਤਾ ਹੋਣਾ ਹੈਨਾ?
ਆਪਣਾ ਹੀ ਸਿਸਟਮ ਮਤਲਬ ਕਿ ਉਹਦਾ ਪਾਣੀ ਪੂਣੀ ਦਾ ਬੜੀ ਤੰਗੀ ਚੱਲਦੀ ਪਈ ਉਹ, ਤੇ ਆਪਣਾ ਹੀ ਸਿਸਟਮ ਕੀਤਾ ਤਾ ਐ ਕਿ ਬਰਸਾਤ ਆਏ ਤੇ ਇੱਥੇ ਰੁਕ ਜੇ ਪਾਣੀ ਤੇ ਉਹੀ ਪਾਣੀ ਵਾ ਉਹ ਖੇਤਾਂ ਚ ਵੰ ਦਿੰਦੇ ਰਹਿੰਦੇ ਸੀ।
ਹਾਂ ਇਹ ਸਿਸਟਮ ਬਹੁਤ ਵਧੀਆ ਹੈਗਾ ਵਾ
ਹਾਂ ਇਹ ਸਿਸਟਮ ਓਥੇ ਦਾ ਬੜਾ ਵਧੀਆ ਲੱਗਿਆ ਸੀ ਕਿ ਮੈਂ ਟ੍ਰਰੇਨ ਵਿੱਚ ਜਾਂਦਾ ਪਿਆ ਸੀ ਨਾ ਤੇ ਮੈਂ ਸਿਸਟਮ ਦੇਖਦਾ ਪਿਆ ਸੀ ਫੇਰ ਅਸੀਂ ਗੁਰਦੁਆਰੇ ਗਏ ਹਜ਼ੂਰ ਸਾਹਿਬ
ਕਰਨਾ ਚਾਹ ਇੱਧਰਲੇ ਪਾਸੇ ਕਰਨਾ ਚਾਹੀਏ ਰਾਜਸਥਾਨ ਵੀ ਹੋਜੂਗਾ ਬਟ ਇਹਦੀ ਫੇਰ ਓੁਹ ਗਰਮੀ ਪੈਂਦੀ ਹੈ ਤੇ ਉਹ ਉੱਪਰ ਨੂੰ ਉੱਡ ਜਾਂਦਾ ਪਾਣੀ
ਹਾਂ ਉਹ ਤੇ ਉਥੇ ਮੌਸਮ ਬਣਿਆ ਰਹਿੰਦਾ ਠੰਡਾ ਹਜ਼ੂਰ ਸਾਹਿਬ। ਹਜ਼ੂਰ ਸਾਹਿਬ ਇਹ ਸੀ ਕਿ ਮੌਸਮ ਬਰਸਾਤ ਆਉਂਦੀ ਰਹਿੰਦੀ ਹੈ। ਜਾਂ ਦੂਸਰੇ ਦਿਨ ਆ ਜਾਏਗੀ ਜਾਂ ਫੇਰ ਕਿਸੀ ਟਾਈਮ ਵੀ ਬਰਸਾਤ ਆ ਜਾਂਦੀ ਹੈ ਉੱਥੇ।
ਅੱਛਾ।
ਹਾਂ ਮੌਸਮ ਜਿਸ ਇੱਥੇ ਗਰਮ ਸੀ ਅਸੀਂ ਗਏ ਸੀ ਦੀਵਾਲੀ ਦੇ ਟੈਾਇਮ ਤੇ।
ਹੂੰ
ਦੀਵਾਲੀ ਦੇ ਟਾਈਮ ਤੇ ਗਏ ਸੀ ਏਥੇ ਪੂਰੀ ਠੰਢ ਪੈਂਦੀ ਹੋਈ ਸੀ ਉੱਥੇ ਗਰਮੀ ਸੀ। ਉੱਥੇ ਹਾਂ ਮੌਸਮ ਗਰਮ ਸੀ ਉੱਥੇ ਏਸੀ ਓਸੀ ਚੱਲਦੇ ਪਏ ਸੀ।
ਨਿੱਘਾ ਜਿਹਾ ਹੁਗਾ
ਨੌ ਤੇ ਨਾ ਡੇਢ
ਅੱਛਾ ਨਾਂਦੇੜ ਹਾਂ ਪਟਨਾ ਸਾਹਿਬ
ਹਜ਼ੂਰ ਸਾਹਿਬ ਗੁਰਦੁਆਰੇ ਜਾਂਦੇ ਨੇ ਦੀਵਾਲੀ ਤੇ ਹੁੰਦਾ ਨਾ ਪ੍ਰੋਗਰਾਮ ਹੁੰਦਾ ਬੜਾ ਤਕੜਾ।
ਅੱਛਾ ਹਾਂਜੀ।
ਹਾਂ ਪੰਜਾਬ ਹਰਿਆਣਾ ਬੜਾ ਜਾਂਦਾ ਬੰਦਾ।
ਟੋਟਲੀ ਬ ਟੋਟਲੀ ਉੱਥੇ ਬ ਬਹੁਤ ਹੀ ਹੁੰਦਾ ਹੈ। ਇਥੋਂ ਦੀ ਇਥੋਂ ਦੀ ਇੱਥੋਂ ਦੀ ਟਿਕਟ ਲੈਂਦੇ ਅੰਬਾਲੇ ਦੀ ਅੰਬਾਲੇ ਤੋਂ ਆ। ਉਥੋਂ ਦੀ ਅੰਬਾਲੇ ਦੀ ਲੈਂਦੇ ਆ ਅੰਬਾਲੇ ਤੋਂ ਫੇਰ ਟ੍ਰੇਨ ਸਿੱਧਾ ਆ ਨਾਂਦੇੜ। ਰਸਤੇ ਵਿੱਚ ਆਪਣੇ ਸਿੱਖ ਭਰਾ ਖਲੋਤੇ ਹੁੰਦੇ ਨੇ ਰੋਟੀ। ਰੋਟੀ ਪਾਣੀ ਪਾਣੀ ਕੋਈ ਵੀ ਸਮੱਸਿਆ ਆਉਂਦੀ ਹੈ। ਸਾਰਾ ਲੰਗਰ ਚੱਲਦਾ ਰਹਿੰਦਾ ਹੈ ਰਸਤੇ ਹਰ ਰਸਤੇ ਹੀ ਦਿੰਦੇ ਰਹਿੰਦੇ ਨੇ। ਫੇਰ ਉੱਥੇ ਉਤਰੋ। ਫਿਰ ਉਤਰਨ ਦੇ ਬਾਅਦ ਜ ਜੋ ਸਟੇਸ਼ਨ ਤੋਂ ਉਤਰੋ ਸਟੇਸ਼ਨ ਤੋਂ ਉਤਰਨ ਤੋਂ ਬਾਅਦ ਤੁਹਾਨੂੰ ਬੱਸਾਂ ਮਿਲ ਜਾਣਗੀਆਂ। ਤੇ ਉਹ ਬੱਸਾਂ ਆਪਣੇ ਸਰਾਂਹ ਵਿੱਚ ਜਾ ਕੇ ਉਤਾਰਨਗੀਆਂ। ਉਹ ਫੇਰ ਸ ਸਾਰੀ ਸਰਾਾਂ ਵਿੱਚ ਉਤਾਰਦੇ ਰਹਿਣਗੇ ਤੇ ਸਰਾਂ ਵਿੱਚ ਆਪਣੇ। ਕਮਰੇ ਵੀ ਤੁਹਾਨੂੰ ਦੇ ਦੇਣਗੇ
ਹਮ
ਸੀ ਰੂਮ ਚਾਰ ਸੌ ਰੁਪਏ ਲੈਣਗੇ ਅਤੇ ਕਮਰਾ ਹੈ ਦਸ ਬੰਦੇ। ਬਾਰਡ ਜੋ ਪਾਵੇਂ ਬੈਡ ਜਿੰਨੇ ਪਰਸੋਂ ਲੈਣਾ ਪਰਸੋਂ ਲੈ ਲੈ ਲਓ ਬੜੇ ਕਮਰੇ ਮੈਂ। ਕਹਿੰਦਾ ਬੜੇ ਕਮਰੇ ਨੰਦੇੜ ਇਛ
ਹਾਂ ਅਸੀਂ ਵੀ ਜਾ ਕੇਸੀਂ ਸੰਤੋਖ ਸਰ ਰਇਸ਼ ਕੀਤੀ ਸੀਗੀ
ਅੱਛਾ ਜੀ
ਹਾਂ ਸੰਤੋਖ ਸਰ ਚ ਮੰਨ ਲਓ ਜ ਵਧੀਆ ਮਿਲ ਗਏ ਸੀਗੇ ਫਰੀ। ਉਹੀ ਉਹਨਾਂ ਨੇ ਪੋਸਟ ਲਿੱਤੀ ਅਹ ਸ਼ਰਧਾ ਨਾਲ। ਕੀ ਮਤਲਬ ਕਿ ਅਸੀਂ ਮੱਥਾ ਟੇਕ ਗਏ
ਬਿਲਕੁਲ ਜੀ ਬਿਲਕੁਲ ਹਾਂ ਸਾਡੇ ਇੱਥੋਂ ਤਾਂ ਕਾਫ਼ੀ ਵੰਡਾ ਬੰਦਾ ਜਾਂਦਾ ਕਮ ਘਟ ਤੋਂ ਦੀਵਾਲੀ ਦੇ ਕੋਲ। ਘੱਟ ਤੋਂ ਅੱਠ ਨੌ ਹਜ਼ਾਰ ਬੰਦਾ ਸਾਡਾ ਇੱਥੇ ਸ਼ਹਿਰ ਦਾ ਜਾਂਦਾ।
ਹਹ ਉੱਥੇ ਕੀ ਆ ਮਾਲਵੇ ਉੱਤਰ ਦੇ। ਸਾਰੇ ਤੁਹਾਨੂੰ ਮੰਨ ਵੀ ਬੰਦੇ ਖੜੇ ਹੋਣਗੇ ਪੈ ਦੇਣਗੇ ਮੰਨ ਵੀ ਹਜ਼ਾਰ ਚ ਹਜ਼ਾਰ ਚ
ਹਾਂ
ਸਾਨੂੰ ਵੀ ਟੱਕਰੇ ਅਸੀਂ ਕਿਹਾ ਵੀ ਨਹੀਂ ਸਾਡੇ ਮਨ ਵੀ ਗੁਰੂ ਸਾਹਿਬ ਨੇ ਬਣਾ ਰੱਖਿਆ ਸਾਡੇ ਲਈ ਪ੍ਰੋਗਰਾਮ।
ਹਾਂ ਬਿਲਕੁਲ ਜੀ ਬਿਲਕੁਲ, ਬੱਸਾਂ- ਬੁੱਸਾਂ ਲਾਈਆਂ ਹੋਈਆਂ ਸੀ। ਬਹੁ ਨਜ਼ਾਰੇ ਆਂਦੇ ਨੇ ਬੁਰਾ ਚਲੋ ਠੀਕ ਏ ਕਰਦੇਆਂ ਫੇਰ ਮੈਂ ਤੁਹਾਨੂੰ ਗੱਲ ਕਰਦਾ ਬਾਅਦ ਚ
ਕੋਈ ਗੱਲ ਨੀ ਆ, ਓਕੇ ਜੀ ਓਕੇ ਗੱਲ ਕਰਕੇ ਬਹੁਤ ਚੰਗਾ ਲੱਗਾ ਥੈਂਕ ਯੂ।